ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਜੀ
ਤੁਸੀਂ ਦੱਸੋ
ਸਮ ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਜੀ
ਆਵਾਜ਼ ਬੜੀ ਸਲੋ ਹੈਗੀਈ ਹੈ ਫੋਨ ਵਿੱਚ ਅੱਛਾ ਥੋੜੇ
ਤੁਹਾਡੀ ਵੀ ਸਲਵਾਰੀ ਹੈ
ਅੱਛਾ, ਸਲੋ ਹੋਈਏ।
ਹਾਂ ਹੁਣ ਠੀਕ ਹੈ ਹੁਣ ਠੀਕ ਹੈ ਜੀ। ਹੋੌਲੀ ਚ ਕੀ ਕਰ ਹਾਂਜੀ ਹਾਂਜੀ, ਹੋਰ ਕੀ ਕਰਦੇ ਪਏ ਸੀ ਗੇ।
ਬਸ ਬੈਠੇ ਹੋਏ ਸੀ।
ਅੱਛਾ ਅੱਜ ਕੀ ਬਇਆ ਫਿਰ ਬ੍ਰੇਕਫਾਸਟ ਚ
ਅੱਜ ਅਸੀਂ ਨਾ ਚੀਲ ਬਣਾਏ ਸੀ ਦਾਲ ਦੇ
ਅੱਛਾ ਅੱਛਾ। ਤੁਸੀਂ ਬੜਾ ਕੁਛ ਬਣਾ ਲਿੰਦੇ ਨਵੀ ਨਵੀ ਡੀਸ਼, ਦੱਸਦੇ ਰਹਿੰਦੇ ਹੋ ਤੁਸੀਂ।
ਹਾਂਜੀ ਹਾਂਜੀ ਤੁਸੀਂ ਵੀ ਟਰਾਈ ਕਰਨਾ, ਆਪਣੀ ਵਾਈਫ ਨੂੰ ਕਹਿਣਾ।
ਹਾਂ ਦੱਸਦੇ ਨਾ ਕਿਵੇਂ ਕਿਵੇਂ ਬਣਦੇ ਨੇ,
ਹਾਂਜੀ ਅਸੀਂ ਨਾ ਪਹਿਲੇ ਰਾਤੀ ਸੇ ਕੇ ਰੱਖੇ ਸੀ। ਦਾਲ ਨੂੰ ਨਾ ਸੇਕ ਰੱਖਿਆ ਸੀ ਫਿਰ ਸਵੇਰੇ ਉਹਨੂੰ ਮਿਕਸੀ ਚ ਗ੍ਰਾਇੰਡ ਕਰ ਦਿੱਤਾ ਦਾ ਪੇਸਟ ਬਣਾ ਲਿਆ।
ਅੱਛਾ ਕਿਹੜੀ ਦਾਲ ਸੀ ਮੂੰਗੀ ਦਾਲ ਕਿਹੜੀ ਮੂੰਗੀ ਸਾਬਤ ਕਿਹੜੀ ਸੀ।
ਚਾਰ,
ਅੱਛਾ, ਅੱਛਾ ਅੱਛਾ, ਮੂੰਗੀ ਸਾਬਤ, ਅੱਛਾ, ਅੱਛਾ, ਅੱਛਾ,
ਤੇ ਉਹੋ ਬਣਾਈ ਫਿਰ ਉਹਦਾ ਬਟਰ ਤਿਆਰ ਕਰਕੇ ਬਸ ਉਹਨੂੰ ਚੀਲੇ ਬਣਾ ਦਿੱਤੇ ਉਹਦੇ ਵਿੱਚ ਪਨੀਰ ਪਾ ਕੇ।
ਅੱਛਾ-ਅੱਛਾ-ਅੱਛਾ। ਕਿਆ ਬਾਤ ਹੈ। ਬਹੁਤ ਵਧੀਆ।
ਹੋਰ ਘਰ ਸਭ ਠੀਕ ਨੇ।
ਹਾਂਜੀ ਹਾਂਜੀ ਘਰੇ ਸਭ ਵਧੀਆ।
ਹਾਂਜੀ ਬੇਬੀ ਉੱਠ ਗਿਆ ਤੁਹਾਡਾ, ਆਵਾਜ਼
ਹੁਣ ਹਣੇ ਹਣੇ ਹੁਣੀ ਸੁੱਤੇ ਸੀ, ਬਸ ਹੁਣੇ ਇਕ ਦਮ ਤੋਂ ਆਵਾਜ਼ ਆਈ ਉਸ ਫੋਨ ਦੀ, ਅਤੇ ਟੁੱਕਰ ਟੁੱਕਰ ਦੇਖਣ ਲੱਗ ਗਿਆ।
ਅੱਛਾ ਅੱਛ
ਹੂੰ ਹੂੰ ਹੂੰ। ਉੱਠ ਕੇ ਬੈ ਕੇ,
ਅੱਛਾ ਟਾਈਮ ਹੋ ਗਿਆ ਨਾ ਉਹਦਾ ਉੱਠਣ ਦਾ
ਆਹ ਉੱਠਣ ਦਾ ਟਾਈਮ ਹੋ ਗਿਆ ਉੱਠ ਕੇ ਬਹਿ ਗਿਆ ਬੱਚਾ।
ਅੱਛਾ। ਹੂੰ
ਹੋਰ ਤੁਸੀਂ ਦੱਸੋ ਲੰਚ ਚ ਕੀ ਬਣਦਾ ਪਿਆ ਫਿਰ
ਲੰਚ 'ਚ ਹਜੇ ਹਜੇ ਸੋਚਿਆ
ਅੱਛਾ ਕੁਛ ਵਧੀਆ ਬਣਾ ਲਉ ਕੁਛ ਵੈਸੇ ਮੌਸਮ ਕੈਸਾ ਉਥੇ
ਮੌਸਮ ਤਾਂ ਬਸ ਗਰਮੀ ਹੋਏਗੀ ਹੈ ਤੁਸੀਂ ਆਪਣਾ ਕੁਛ ਪੰਜਾਬ ਦਾ ਕੁਛ ਔਨਲਾਈਨ ਕਰਦੇ ਹੋ ਕਿ
ਹਾਂਜੀ, ਹਾਂਜੀ, ਅਸੀਂ ਹਾਂਜੀ, ਹਾਂਜੀ। ਪੰਜ ਪੰਜਾਬੀ ਉਰਦੂ ਸਿਖਾਈ ਦੀ ਹੈ ਜੀ।
ਅੱਛਾ।
ਔਨਲਾਈਨ ਅਸੀਂ ਇਕ ਲਗਾਂਣੇ ਆ ਮਤਲਬ ਸਾਡਾ ਮਤਲਬ ਕੋਈ ਫਰੀ ਆਫ ਕੋਸਟ ਹੁੰਦੀ ਸਾਡੀ ਕਲਾਸਾਂ ਅਸੀਂ ਆਪਣਾ ਔਨਲਾਈਨ ਕਰਦੇ ਹਾਂ ਆਪਣਾ ਸਾਡਾ ਚੈਨਲ ਹੈਗਾ ਕਿ ਜਿਵੇਂ ਸਾਂਝਾ ਪੰਜਾਬ ਉੱਥੇ ਅਸੀਂ ਕਰਦੇ ਹਾਂ। ਸਾਡੀ ਸੇਵਾ ਹੀ ਮਤਲਬ ਤਾਂ ਮਾਂ ਬੋਲੀ ਦੇਨੀ ਨਾ ਤੇ ਅਸੀ ਤੇ ਔਨਲਾਈਨ ਵਰਲਡ ਵਾਈਡ ਜੋ ਜੋ ਆਣਾ ਚਾਹੁੰਦੇ ਅਸੀਂ ਉਹਨਾਂ ਨੂੰ ਸ਼ਨੀ ਐਤਵਾਰ ਨੂੰ ਸਾਡੀ ਕਲਾਸਾਂ ਹੁੰਦੀਆਂ ਜੀ ਤੇ ਰਾਤੀ ਅੱਠ ਤੋਂ ਨੌ ਸਭ ਨੂੰ ਸਿਖਾਈ ਦੀਆਂ ਨੇ।
ਅੱਛਾ ਕੋਈ ਵੀ ਆ ਸਕਦਾ ਬੱਚੇ ਵੱਡੇ ਵੱਡੇ ਵੀ ਆ ਸਕਦੇ ਹੈ।
ਸਾਰੀ ਉਮਰ ਦੀਆ ਆਂਦੇ ਨੇ ਜੀ ਆਪਣੇ ਕੋਲ ਤੇ ਅ ਪਿਛਲੀ ਵਾਰ ਤੋਂ ਪੰਦਰਾਂ ਸਾਲ ਦਾ ਬੱਚਾ ਵੀ ਸੀ ਇੱਕ ਤੇ ਅਠਾਸੀ ਸਾਲ ਦਾ ਬਜ਼ੁਰਗ ਬੰਦਾ ਵੀ ਸੀ ਸਾਡੇ ਕੋਲ
ਅੱਛਾ ਅੱਛਾ।
ਤੇ ਆਦੇ ਨੇ ਪੰਜਾਬੀ ਸਿੱਖਾਣੇ ਵੀ ਆਦੇ ਨੇ। ਤੇ ਉਰਦੂ ਸਿੱਖਣ ਵੀ ਆਦੇ ਨੇ।
ਹਾਂਜੀ। ਇਹ ਤੇ ਬੜੀ ਵਧੀਆ ਗੱਲ ਹਾਂਜੀ ਨਹੀਂ ਮੈਂ ਵੀ ਦੱਸ ਗੀ ਔਰ ਨਾ ਸਾਡੇ ਘਰ ਵੀ ਬੜੇ ਬੱਚੇ ਹੈਗੇ ਨੇ ਨਾ ਮੈਂ ਉਹਨਾਂ ਨੂੰ ਵੀ ਦੱਸਾਂਗੀ ਅੱਗੇ।
ਹਾਂਜੀ ਅਸੀਂ ਤੇ ਗੁਰਦੁਆਰੇ ਚ ਵੀ ਕੈਂਪ ਵੀ ਲਗਾਏ ਜਾ ਨੇ ਗੁਰਦੁਆਰੇ ਚ ਬੱਚਿਆਂ ਨੂੰ ਪੰਜਾਬੀ ਵੀ ਸਿਖਾਈ ਦੀ ਬੋਲਣੀ ਪੜ੍ਹਨੀ ਲਿਖਣੀ ਨਾਲ ਅਸੀਂ ਗੁਰਬਾਣੀ ਨਾਲ ਜੋੜੀ ਦਾ ਹੁੰਦਾ ਸ਼ੁੱਧ ਉਚਾਰਨ ਵੀ ਸਿਖਾਈ ਦਾ ਹਾਂਜੀ।
ਹੈ ਤੇ ਬੜੇ ਅਛੀਆਂ ਹਾਂਜੀ।
ਤੁਹਾਡੇ ਉੱਧਰ ਹੁੰਦੇ ਨੇ ਗੁਰਦੁਆਰੇ ਕੈਂਪ
ਨਹੀਂ ਇਧਰ ਤੇ ਕੋਈ ਵੀ ਨ ਨਹੀਂ ਕਰਦਾ ਇੱਧਰ ਇੰਨੇ ਸਰਦਾਰ ਨੀ ਹੈਗੇ ਨਾ।
ਅੱਛਾ। ਪੰਜਾਬੀ ਲੋਕ ਘੱਟ ਹੈਗੇ ਨੇ ਉੱਥੇ ਨਾ
ਹਾਂਜੀ।
ਅੱਛਾ ਘੱਟ ਗਿਣਤੀ ਚ ਪੰਜਾਬੀ ਆਬਾਦੀ ਹੈਗੀ ਇਸ ਕਰਕੇੇ ਅਤੇ ਪੰਜਾਬੀ ਦਾ ਇੰਨਾ ਜ਼ਿਆਦਾ ਕਹਿੰਦੇ ਨੇ ਪ੍ਰਚਾਰ ਨਹੀਂ ਹੋਇਆ। ਪ੍ਰਚਾਰ ਚ ਪ੍ਰਸਾਰ ਨਹੀਂ ਹੋਇਆ ਨਾ ਉਹ ਨੀ ਸਮਾਂ ਲੱਗੇਗਾ ਅਸੀਂ ਤੁਹਾਡੇ ਉੱਧਰ ਤੁਹਾਡੇ ਖਿੱਤੇ ਚ ਆਵਾਂਗੇ ਤੇ ਉੱਥੇ ਵੀ ਅਸੀਂ ਗੁਰਮੁਖੀ ਕਿਤੇ ਲਈ ਕਾਰਜ ਕਰਾਂਗੇ।
ਜੀ ਆ ਨਾ। ਤੇ ਸ਼ੁਰੂਆਤ ਕਰਦੇ ਨਾ ਇੱਧਰ
ਜੀ ਜੀ ਬਿਲਕੁਲ ਜੀ ਤੁਸੀਂ ਜਿਵੇਂ ਕਹੋਗੇ ਤੁਹਾਨੂੰ ਜਿਹੜਾ ਟਾਈਮ ਤੁਹਾਨੂੰ ਸਹੀ ਲੱਗੇਗਾ ਅਂ ਉਸ ਸਮੇਂ ਦੇ ਮੁਤਾਬਕ ਅਸੀਂ ਕਲਾਸ ਮੁਹੱਈਆ ਕਰਵਾ ਦਿਆ ਕਰਾਂਗੇ ਜੀ। ਤੇ ਸਾਡੇ ਕੋਲ ਰਿਕੋਡਿੰਗ ਵੀ ਹੁੰਦੀ। ਦੇਵਤਾ ਸਾ ਦੀ ਸਿਰ। ਕੋਡਿੰਗ ਸੁਣ ਕੇ ਵੀ ਆਪਣੀ ਅਹ ਲਾਹਾ ਖੱਟ ਸਕਦੇ ਹੋ ਭਾਸ਼ਾ ਦੇ ਨਾਲ ਜੁੜ ਸਕਦੇ ਹੋ।
ਚਲੋ ਮੈਂ ਵੀ ਜਇਨ ਕਰਾਂਗੇ।
ਹਾਂਜੀ ਬਿਲਕੁਲ ਤੁਸੀ ਜੁਆਇਨ ਕਰਨਾ ਜੀ। ਜੀ ਜੀ ਸਡਊਲ। ਦੱਧ ਦੀ ਕਲਾਾਂ ਵੀ ਹੁੰਦੀਆਂ ਨੇ ਜੀ। ਕਿਸ ਕਈਆਂ ਨੂੰ ਆਉਂਦਾ ਵੀ ਅਸੀਂ ਉਰਦੂ ਵੀ ਪੜ੍ਹਨੀ ਹੈ ਕਿਉਂਕਿ ਪੁਰਾਣਾ ਪੰਜਾਬ ਜਿਹੜਾ ਉਸ ਵੇਲੇ ਉਰਦੂ ਅਤੇ ਪੰਜਾਬੀ ਤਾਂ ਉਹਨੂੰ ਇਕੱਠੀਆਂ ਹੁੰਦੀਆਂ ਸੀ। ਸਾਡੇ ਕਈ ਬਜ਼ੁਰਗਾਂ ਨੂੰ ਜਿਹੜੇ ਉੱਨੀ ਸੌ ਸੰਤਾਲੀ ਉੱਨੀ ਸੌ ਪੰਜਾਹ ਉੱਨੀ ਸੌ ਸੱਠ ਦੇ ਜਨਮੇ ਨੇ ਉਹਨਾਂ ਨੂੰ ਆਉਂਦੀ ਹੈ ਅਤੇ ਸਾਡੇ ਪੁਰਾਣੀਆਂ ਜਿਹੜੇ ਸਰਕਾਰੀ ਦਸਤਾਵੇਜ਼ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਉਰਦੂ ਲਿਖੀ ਹੋਈ ਮਿਲੇਗੀ। ਉਸ ਵੇਲੇ ਉਰਦੂ ਹੀ ਪ ਹੈਗੀ ਸੀ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਹਿੰਦੀ ਪੰਜਾਬੀ ਭਾਸ਼ਾ ਦਾ ਪ੍ਰਚਲਨ ਹੋਇਆ ਅਤੇ ਹੌਲੀ ਹੌਲੀ ਭਾਸ਼ਾਵਾਂ ਅੱਗੇ ਵਧੀਆਂ ਲਗਭਗ ਉੱਨੀ ਸੌ ਸੱਠ ਸੱਤਰ ਤੋਂ ਬਾਅਦ ਜਾ ਕੇ ਤੁਸੀਂ ਦੇਖੋਗੇ ਪੁਰਾਣੇ ਦਸਤਾਵੇਜ਼ ਸੱਤਰ ਤੋਂ ਬਾਅਦ ਤੁਹਾਨੂੰ ਹਿੰਦੀ ਇੰਗਲਿਸ਼ ਜਾਂ ਪੰਜਾਬੀ ਲਿਖੀ ਮਿਲੇਗੀ ਉਸ ਤੋਂ ਪਹਿਲੇ ਸਾਰੇ ਜਵਾਂ ਤੁਸੀਂ ਕਮੇਟੀ ਘਰ ਜਾ ਕੇ ਦੇਖ ਲਵੋ ਉੱਧਰ ਤੁਹਾਨੂੰ ਉਰਦੂ ਹੀ ਲਿਖੀ ਮਿਲਦੀ ਹੈ ਕਿਉਂਕਿ ਪਹਿਲੇ ਬੰਦੇ ਉਰਦੂ ਹੀ ਜਾਣਦੇ ਸੀ ਜਿਹੜੇ ਸੰਤਾਲੀ ਤੋਂ ਵੰਡ ਤੋਂ ਬਾਅਦ ਵੀ ਆਏ ਨੇ ਜਾਂ ਪਹਿਲੇ ਵੀ ਆਏ ਨੇ ਅਤੇ ਹਾਂਜੀ
ਹਾਂਜੀ ਨਹੀਂ ਬਹੁਤ ਅਛੀ ਸੇਵਾ ਕਰ ਰਹੇ ਹੋ ਤੁਸੀਂ ਕੋਈ ਨ ਮੈਂ ਵੀ ਥੋੜੀ ਕਲਾਸੀਸ ਜੁਆਇੰਨ ਕਰਾਂਗੀ ਵੈਸੇ
ਜੀ ਜੀ ਜਦੋਂ ਤੁਹਾਡਾ ਮਨ ਕਰੇ ਤੁਸੀਂ ਦੱਸ ਦੇਣਾ ਅਸੀਂ ਜੁਆਇਨ ਕਰਵਾ ਦਾਂਗੇ ਸ਼ਾਮ ਨੂੰ ਹੁੰਦੀ ਜੀ ਰਾਤੀ ਅੱਠ ਤੋਂ ਨੌ ਹੁੰਦੀ ਜੀ ਅਤੇ ਅਸੀਂ ਇੱਥੇ ਮਾਂ ਬੋਲੀ ਦੇ ਨਾਲ ਵੀ ਜੋੜਦੇ ਬੱਚਿਆਂ ਨੂੰ ਜੋੜੇਦਾ ਹੁੰਦਾ ਜੀ ਜੋ ਆਉਣਾ ਆ ਸਕਦੇ ਚਾਰਜ ਨਹੀਂ ਹੁੰਦਾ ਜੀ ਅਸੀਂ ਨੋਟਸ ਤੁਸੀਂ ਬਣਾ ਕੇ ਦਿੰਦੇ ਹਾਂ ਤੁਸੀਂ ਉਹੀ ਪੜ੍ਹ ਸਕਦੇ ਹੋ ਕੋਈ ਦਿੱਕਤ ਜਦੋਂ ਮਰਜ਼ੀ ਸਾਨੂੰ ਮੈਸੇਜ ਰਾਹੀਂ ਜਾਂ ਕੋਲ ਰਾਹੀਂ ਗੱਲ ਕਰ ਸਕਦੇ ਹੋ ਜਦੋਂ ਮਰਜ਼ੀ
ਅੱਛਾ ਅੱਛਾ
ਹਾਂਜੀ
ਹਾਂ
ਠੰਡੇ ਦੇ ਮੌਸਮ
ਕੋਈ ਨੀ ਕਰਾਂਗੇ ਹਾਂਜੀ
ਮੈਂ ਕਿਹਾ ਮੌਸਮ ਤੁਹਾਡੇ
ਹਾਂਜੀ ਨਹੀਂ ਹੀ ਮੌਸਮ ਤੇ ਗਰਮੀ ਹੋਦੀ ਅੰਦਰ ਵਾਲੀ
ਇੱਧਰ ਸਵੇਰੇ ਬੜਾ ਹੀ ਮੌਸਮ ਬਣ ਗਿਆ ਸੀ ਮੀਂਹ ਵਾਲਾ ਸਵੇਰੇ ਬਿਲਕੁਲ ਚਾਰ ਪੰਜ ਜਹਾ ਹਨੇਰਾ ਛਾ ਗਿਆ ਪੂਰਾ ਤੇ ਇਕਦਮ ਬੜੀ ਤੇਜ਼ ਬਰਸਾਤ ਹੋਈ ਹੈ ਅਤੇ ਠੰਡਾ ਮੌਸਮ ਹੋ ਗਿਆ 'ਕਦਮ
ਅੱਛਾ ਅੱਛਾ ਚਲੋ ਵਧੀਆ
ਅਤੇ ਅਸੀਂ ਸਵੇਰੇ ਪੰਜ ਵਜੇ ਸੀ ਗਏ ਸੀ ਮੈਂ ਕਿਹਾ ਭੋਜਨ ਪਾਣੀ ਪਾਂਨੇ ਹਾਂ ਤੇ ਪਾਣੀ ਪਾਣੀ ਅਸੀਂ ਗਏ ਸੀ ਤੇ ਉਸ
ਬਸ ਅੱਛਾ ਅੱਛਾ ਸਫ ਤੇ ਵਧੀਆ ਹੋਵੇ
ਅ ਉਹ ਪਾਣੀ ਪਾ ਦਾ ਫਾਇਦਾ ਹੀ ਕੋਈ ਨੀ ਹੋਇਆ ਰੱਬ ਨੇ ਪਾਤਾ ਪਾਣੀ ਬਰਖਾ ਕੀਤੀ ਤੇ ਸਭ ਨੂੰ ਪਾਣੀ ਬਖਸ਼ ਦਿੱਤਾ ਫਿ ਦੋ ਤਿੰਨ ਘੰਟੇ ਚੱਲਦਾ ਰਿਹਾ ਬਰਸਾਤ ਫਿਰ ਮੌਸਮ ਠੰਡਾ ਹੋ ਗਿਆ ਥੋੜ੍ਹਾ ਮਤਲਬ ਗਰਮੀ ਘੱਟ ਗਈ ਹੋਣ ਹਾਲੇ
ਅੱਛਾ ਅੱਛਾ ਚਲੋ ਵਧੀਆ ਕੋਈ ਨੀ ਇੱਧਰ ਵੀ ਬਾਰਿਸ਼ ਆ ਜਾਏਗੀ ਹੁਣ ਉੱਧਰ ਆ ਗਈ ਏ ਤੇ
ਹਾਂ ਬਸ ਨੇੜ ਦੇ ਰਿਹਾ ਓ ਆ ਈ ਜਾਂਦੀ ਹੈ ਤੇ ਵੈਸੇ ਤੇ ਹੁਣ ਦੇ ਮੌਸਮ ਥੋ੍ਹਾ ਫਿਰ ਦੁਬਾਰਾ ਧੁੱਪ ਨਿਕਲ ਆਈ ਐ ਮਗਰ ਓਨੀ ਗਰਮੀ ਨਹੀਂ ਹੈਥੋੜੀ ਹਲੇ ਠੀਕ ਠੰਡੀ ਹਵਾ ਚਲਦੀ ਪਈ ਆ
ਅੱਛ ਅੱਛਾ
ਕੀ ਵਧੀਆ ਹੀ ਸੁਣਦਾ ਪਿਆ
ਚਲੋ
ਹੋਰ ਤੁਹਾਡਾ ਪੈਡ ਠੀਕ ਐ
ਹਾਂਜੀ ਠੀਕ ਐ ਸੋ ਰਿਹਾ ਵੇ ਆਰਾਮ ਨਾਲ ਸੋ ਰਿਹਾ ਵੇ ਆਰਾਮ ਨਾਲ ਏਸੀਏ ਗਰਮੀ ਹੋਦੀ ਹੈ ਨਾ ਬੜੀ
ਫੋਨ ਦੀ ਆਵਾਜ਼ ਸੁਣ ਕੇ ਤੁਹਾਡੇ ਕੋਲ ਆ ਜਾਂਦਾ ਸੀ ਨਾ
ਹਾਂਜੀ ਹਾਂਜੀ ਆ ਗਿਆ ਸੀ ਬੈਠਾ ਹੀ ਹੋਇਆ ਨਾਲ ਹੀ ਬੈਠਾ ਹੋਇਆ
ਅੱਛਾ ਨਾਲ ਹੀ ਬੈਠਾ ਹੈ ਮੈਂ ਸੁੱਤਾ ਅ ਸੀ ਨਾਲ ਹੀ ਸੁੱਤਾ ਹੈ ਮਤਲਬ
ਹਾਂਜੀ ਸੋਹ ਰਿਆ ਮਤਲਬ
ਜਾਂਦਾ ਹੈ ਆਵਾਜ਼ ਸੁਣ ਕੇ ਤੇ ਤੁਸੀਂ ਐਨ ਮਤਲਬ ਏਸੀ ਕੰਮੇ ਚ ਅਲੱਗ ਬਲੱਗ ਸਰ ਹੈਗਾ ਮਤਲਬ ਤੁਹਾਡੇ ਪੈਟ ਵਾਸਤੇ ਸੀਂ ਕਿਵੇਂ ਉਹਨਾਂ ਨੂੰ
ਹਮ ਨਹੀਂ ਨਹੀਂ ਨਹੀਂ ਚੀਜ਼ ਸੌਂਦਾ ਹੈ ਅਲੱਗ ਬਿਸਤਰਾ ਹੈ ਕਈ ਵਾਰੀ ਬੈੱਡ ਦੇ ਉੱਪਰ ਵੀ ਆ ਜਾਂਦਾ ਹੈ ਸਰਦੀਆਂ ਚ ਉੱਪਰ ਸੌਦਾ ਠੰਢ ਲੱਗਦਾ ਲਾ ਨਾਨੂੰ
ਹਾਂਥ ਫਰਕੈਂਦੇ ਕਰਦੇ ਤੁਸੀਂ ਬਿਲਕੁਲ ਤੁਹਾਨੂੰ ਆਪਣੇ ਘਰ ਦੇ ਜੀਅ ਵਾਂਗੂ ਰੱਖਿਆ ਹੋਇਆ ਨਾ ਬੜੀ ਵਧੀਆ ਗੱਲ ਇਹਦੀ ਇੰਨਾ ਪਿਆਰ ਤੁਸੀਂ ਕਰਦੇ ਹੋਏ ਬੜੀ ਵ ਵਧੀਆ ਗੱਲ ਮਤਲਬ ਹਰ ਬੰਦਾ ਨਹੀਂ ਕਰਦਾ ਤੁਸੀਂ ਬੜੇ ਚੰਗੇ ਤਰੀਕੇ ਨਾਲ ਆਪਣੇ ਪਰਿਵਾਰ ਦੇ ਜੀ ਵਾਂਗੂਆਂ ਨੂੰ ਪਾਲਦੇਓ ਅਤੇ ਇਹ ਵੀ ਬੜੀ ਮਤਲਬ ਬਹੁਤ ਅੱਛੀ ਅੱਛੀ ਗੱਲ ਹੈਗੀ ਹੈ
ਹਾਂਜੀ
ਕਿਉਂਕਿ ਸਾਨੂੰ ਰੱਬ ਵੀ ਸਿਕਉਂਦਾ ਕਿ ਜੀਅ ਦਇਿਆ ਪ੍ਰਵਾਾਨ ਹਰ ਇੱਕ ਜੀਅ ਦੀ ਦਇਆ ਕਰਨੀ ਚਾਹੀਦੀ ਹੈ ਤੁਸੀਂ ਦੇ ਬ ਜ਼ਿਆਦਾ ਆਪਣੀ ਦਿਨ ਉਹ ਕਰਦੇ ਪਓ
ਹਾਂਜੀ
ਬੜਾ ਵਧੀਆ ਲੱਗਿਆ ਜਾਣ ਕੇ
ਹਾਂਜੀ
ਹੋਰ ਜੇ ਸਭ ਕਰੇ ਸੁਭਦੇਿਆ
ਹਾਂਜੀ ਸਭ ਵਧੀਆ ਉੱਧਰ ਸਭ ਠੀਕ ਨੇ
ਹਾਂਜੀ ਅੱਧ ਸਭ ਵਧੀਆ ਫਿਰ ਪਾਠ ਪੂਜਾ ਹੋ ਗਈ ਮੰਮੀ ਪਾਪਾ ਦੀ
ਹਾਂਜੀ ਹਾਂਜੀ ਹਾਂਜੀ ਹੋਰ ਬਈ
ਅੱਛਾ ਅੱਛਾ ਅਤੇ ਤੁਸੀਂ ਮਤਲਬ ਰੋਟੀ ਮੈਂ ਤੁਸੀਂ ਤਿਆਰ ਕਰਦੇ ਹੋ ਕਿ ਮੰਮੀ ਉਰ ਹੀ ਬਣਾਉਦੇ ਨੇ ਹਮੇਸ਼ਾ
ਮੈਂ ਹੀ ਬਣਾਾਨਨੀ ਆ ਮੰਮੀ ਦੀ ਥੋੜੀ
ਅੱਛਾ ਅੱਛਾ ਅੱਛਾ ਅੱਛਾ ਬਹੁਤ ਵਧੀਆ ਗੱਲ ਹੈ ਇਹ ਵੀ ਬਹੁਤ ਜ਼ਰੂਰੀ ਹੈ ਨਾ ਕਰ ਦੀ ਧੀਆਂ ਵੀ ਬੜਾ ਵੱ ਟੈਂਡਰ ਕਾਰਜ ਕਰਦੀਆਂ ਕਾਰਜ ਬੜਾ ਵੱਡਾ ਬੋਲੀ ਬਣਦੀਆਂ ਨੇ ਹਮ ਚਲੋ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂ ਫੇਰ ਸਮਾਂ ਲੱਗਿਆ ਤੁਹਾਨੂੰ ਫੇਰ ਦੁਆਰਾ ਯਾਦ ਕਰਾਂਗੇ ਲੰਚ ਉਸ ਬਾਰੇ ਫਿਰ ਗੱਲਪਤ ਕਰਾਂਗੇ ਤੁਸੀਂ ਬਣਾਾਓਗੇ ਤਾਂ ਹੈ ਨਾ ਜੀ ਜੀ ਫਿਰ ਅਬ ਰੱਖ ਹੈ ਜੀ ਕੇ